ਭੈਣ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਹੋਰ ਠੀਕ ਹੋ?
ਹਾਂਜੀ- ਹਾਂਜੀ ਠੀਕ ਆ, ਤੁਸੀਂ ਕਿਵੇਂ ਹੋ?
ਠੀਕ- ਠਾਕ ਤੁਸੀਂ ਬਹੁਤ ਦਿਨਾਂ ਬਾਅਦ ਫੋਨ ਕਾਲ ਕੀਤੀ।
ਹਾਂਜੀ ਅਸੀਂ ਨਾ ਬਾਲੀ ਘੁੰਮਣ ਗਏ ਹੋਏ ਸੀ ਗੇ ਹਨੀਮੂਨ ਤੇ ਤੇ ਇਸ ਕਰਕੇ ਫੇਰ ਨਾ ਥੋੜਾ ਟਾਈਮ ਜਿਹਾ ਨੀ ਲੱਗਿਆਂ ਯਾ, ਤੁਹਾਨੂੰ ਕੀ ਦੱਸਾਂ।
ਅੱਛਾ- ਅੱਛਾ ਮਤਲਬ ਘੁੰਮਣੇ ਗਾਏ ਹੋਏ ਘੁੰਮ ਕੇ ਆਏ ਤੁਸੀਂ।
ਹਾਂਜੀ- ਹਾਂਜੀ ਅ ਸਾਡਾ ਵਿਆਹ ਹੁਣੇ- ਹੁਣੇ ਹੋਇਆ। ਤੇ ਫੇਰ ਘੁੰਮਣ ਚਲੇ ਗਏ ਸੀ ਜੀ।
ਅੱਛਾ -ਅੱਛਾ ਹੋਰ ਫਿਰ, ਆ ਕੇ ਫਿਰ ਹੁਣ ਥੱਕ ਗਏ ਹੋਣਾ ਨਾ ਤੁਸੀਂ ਤਾਂ।
ਹਾਂਜੀ -ਹਾਂਜੀ ਥੱਕ ਗਈ ਸੀ, ਫਿਰ ਥਕਾਵਟ ਨਿਕਲੀ, ਤੇ, ਤਾਨੂੰ ਫੋਨ ਕਰ ਲਿਆ ਜੀ।
ਹਾਂਜੀ! ਫਿਰ ਤੁਸੀਂ, ਹੁਣ ਬਹੁਤ ਥਕਾਵਟ, ਲੱਤਾਂ ਦੁਖਣੇ ਲੱਗ ਜਾਂਦਾ ਨਾ ਬਾਹਰ ਜਾ ਕੇ ਘੁੰਮ ਕੇ ਜਦ ਆ ਜਾਂਦੇ,
ਹਾਂਜੀ -ਹਾਂਜੀ ਸਹੀ ਕਿਹਾ ਪੈਰਾਂ ਚ ਤਾਂ ਜਾਣ ਹੀ ਨੀ ਜੀ,
ਹਾਂਜੀ! ਸਾਡੇ ਉੱਥੇ ਵੀ ਨਾ ਅਸੀਂ ਪੈਦਲ ਯਾਤਰਾ ਕਰਨ ਜਾਂਦੇ ਹੁੰਦੇ ਸੀ ਨਾ, ਸਾਡੇ ਉੱਥੇ ਨਾ ਥੋੜਾ ਜਿਹਾ ਚੌਦਾਂ ਸੌ ਕਿਲੋ ਚੌਦਾਂ ਕਿਲੋਮੀਟਰ, ਅ ਚੌਦਾਂ ਕਿਲੋਮੀਟਰ ਗੁਰਦੁਆਰਾ ਹੈ, ਸਾਡੇ ਉੱਥੇ ਮਹਾਰਾਸ਼ਟਰ ਵਿੱਚ ਸਾਡੇ ਸ਼ਹਿਰ ਤੋਂ,
ਹਾਂਜੀ -ਹਾਂਜੀ
ਹਾਂ ਅਸੀਂ ਜਦੋਂ ਉੱਥੋਂ ਆਉਂਦੇ ਹੁੰਦੇ ਸੀ ਨਾ, ਉੱਥੋਂ ਆਉਂਦੇ ਹੁੰਦੇ ਸੀ ਨਾ ਅਸੀਂ ਤੇ ਫਿਰ ਆ ਕੇ ਇੰਨਾ ਬੁਰਾ ਹਾਲ ਸਾਡੇ ਲੋ ਗੋਡੇ ਦੁੱਖਣ ਲੱਗ ਜਾਂਦੇ ਸੀ, ਲੱਤਾਂ ਦੁੱਖਣ ਲੱਗ ਜਾਂਦੇ ਸੀ।
ਅੱਛਾ ਜੀ! ਮਤਲਬ ਇੰਨੀ ਦੂਰ ਚੱਲ ਕੇ ਜਾਂਦੇ ਸੀ ਤੁਸੀਂ, ਤੁਰ ਕੇ ਜਾਂਦੇ ਹੁੰਦਾ ਸੀ ਇੰਨੀ ਦੂਰ।
ਹਾਂਜੀ- ਹਾਂਜੀ ਹਰ ਪੁਰ ਪੁਰਨਮਾਸੀ਼ ਤੇ ਵੀ ਜਾਂਦੇ ਹੁੰਦੇ ਸੀ। ਪੰਜ ਪੁਰਨਮਾਸੀ ਅਸੀ ਕਰਦੇ ਹੁੰਦੇ ਸੀ।
ਅੱਛਾ ਜੀ! ਮੰਨਦੇ ਹੁੰਦੇ ਸੀ ਮ ਮਤਲਬ ਤੁਸੀਂ, ਤੇ ਜੋ ਮੰਨਦੇ ਹੁੰਦੇ ਸੀ ਮੰਨਤ ਪੂਰੀ ਹੁੰਦੀ ਸੀ ਤੁਹਾਡੀ?
ਜੀ, ਉਹ ਉੱਥੋਂ ਤਾਂ ਬਹੁਤ ਲੋਕ ਦੁਨੀਆਂ ਆਉਂਦੀ ਸੀ।
ਅੱਛਾ ਜੀ! ਮਤਲਬ ਕਰਨਾ ਚਾਹੀਦਾ ਹਨਾ! ਹਾਂਜੀ -ਹਾਂਜੀ ਥੋਨੂੰ ਮੈਂ ਸੁਣਿਆ ਮਤਲਬ ਪੰਜਾਬ ਚ ਇੱਕ ਅ ਗੁਰਦੁਆਰਾ ਵਾ ਰਾਜਾ ਸਾਹਿਬ ਕਰਕੇ।
ਹਾਂਜੀ! ਆਹ ਸੁਣਿਆ ਤਾਂ ਹੈਗਾ ਮੈਂ,
ਹਾਂਜੀ! ਉੱਥੇ ਬਹੁਤ ਮੰਨਤਾਂ ਪੂਰੀਆਂ ਹੁੰਦੀਆਂ ਨੇ ਜੀ।
ਅੱਛਾ- ਅੱਛਾ ਇਕ ਤੁਸੀਂ ਅੜੀਸਰ ਸਾਹਿਬ ਸੁਣਿਆ ਹੈ?
ਹਾਂਜੀ -ਹਾਂਜੀ ਮੈਂ ਅੜੀਸਰ ਵੀ ਸੁਣਿਆ ਜਿੱਥੇ ਮਤਲਬ ਕੋਈ ਬੰਦੇ ਦੇ ਕੰਮ ਵਗੈਰਾ ਰੁਕੇ ਉਹਨੂੰ ਪੂਰੇ ਹੋ ਜਾਂਦੇ ਨੇ ਜੀ।
ਹੂੰ! ਅਸੀਂ ਬਹੁਤ ਜਾਂਦੇ ਹੋ ਉੱਥੇ!
ਅੱਛਾ- ਅੱਛਾ! ਜਾਂਨੇ ਹੁੰਦੇ ਹੋ ਹੈਂ! ਠੀਕ ਆ, ਹਾਂਜੀ! ਮੈਂ ਵੀ ਸੁਣਿਆ ਸੀ ਅੜੀਸਰ ਗੁਰਦੁਆਰਾ ਆ ਜਿੱਥੇ ਕਿਸੇ ਦੇ ਕੰਮ ਅੜੇ ਹੋਣ ਪੂਰੇ ਹੋ ਜਾਂਦੇ ਨੇ ਜੀ।
ਫਿਰ ਇੱਕ ਤ ਤਲਣ ਸਾਹਿਬ ਦੇਹ ਤਲਣ ਸਾਹਿਬ ਸੁਣਿਆ।
ਨਹੀਂ ਜੀ, ਨਹੀਂ ਉਹ ਨਹੀਂ ਸੁਣਿਆ।
ਉੱਥੇ ਵੀ ਜਹਾਜ਼ ਜਹਾਜ਼ ਚੜਾਉਂਦੇ ਆ ਤਾਂ ਉੱਥੇ ਜੇ ਜੋ ਜਹਾਜ਼ ਚਰਾ ਕਹਿੰਦੇ ਫੇਰ ਉਹ ਬਾਹਰ ਦਾ ਬਣ ਜਾਂਦਾ ਉਹਦਾ!
ਅੱਛਾ ਜੀ!
ਹੂੰ ਅਗਰ ਘੋੜਾ।
ਹਾਂਜੀ!
ਜਲੰਧਰ ਸ਼ਹਿਰ ਕੋਲ ਆ ਗੁਰਦੁਆਰਾ।
ਅੱਛਾ ਜਲੰਧਰ ਸ਼ਹਿਰ ਚਲਾ ਜਾਂਦਾ ਜੀ, ਅਸੀਂ ਤਾਂ। ਕਾ ਸੁਣੇਆ ਨੀ ਜੀ ਮੈਂ ਧੁਡੇ ਤੋਂ ਪੈਲੀ ਵਾਰ ਸੁਣ
ਹਾਂਜੀ, ਹੁਣ ਸ ਅਸੀ ਤਾਂ ਜਾਂਦੇ ਆਦੇ ਨਾ ਸਾਨੂੰ ਪਤਾ ਐ।
ਹਾਂਜੀ ਬਸ ਮੈਂ ਇੱਕ ਅੜੀਸਰ ਸੁਣੇਆ ਹੋਏਆ ਵਾ।
ਇੱਕ ਅ ਅਸੀਂ ਬਰੂ ਬਰੁਜ ਵੀ ਬਰੁਜ ਈ ਏ ਨਾ? ਬਰੁਜ ਵੀ ਇੱਕ ਗੁਰਦੁਆਰਾ ਏ ਓਥੇ ਵੀ ਬੋਤ ਲੋਕ ਆਦੇ ਆ। ਜਹਾਜ਼ ਚਰਾਣੇ।
ਅੱਛਾ ਜੀ ਮੈਂ ਨੀ ਸੁਣੇਆ ਜੀ।
ਹੂੰ। ਆਏਓ ਕਦੇ ਫੇਰ ਤੁਸੀਂ ਮਿਲਨ।
ਹਾਂਜੀ-ਹਾਂਜੀ ਜਦੋਂ ਮੈਂ ਆਈ ਮੈਂ ਜ਼ਰੂਰ ਧੁਆਨੂੰ ਜ਼ਰੂਰ ਪੱਕਾ ਮੇਲ ਕੇ ਜਾਊ ਜੀ। ਹੁਣ ਵੈਸੇ ਸੱਚੀ ਦਸਾ ਤਾਂ ਨਾ ਟੂਰ ਚੱਲ ਰੇਆ ਵਾ ਮਲਵ ਜਾਣ ਦਾ ਪੰਜਾਬ ਨੂੰ ਈ ਮਲ ਐਕਚਲੀ ਟੂਰ ਤਾਂ ਏਥੇ ਦਾ ਵਾ ਮੋਹੋਲੀ ਦਾ ਸ਼ਿਮਲਾ ਮਹਾਲੀ ਵਗੈਰਾ ਸਾਈਡ ਦਾ
ਤੇ ਦੇਖਾਂਗੇ ਜੇ ਪੰਜਾਬ ਆਏ ਤਾਂ ਜ਼ਰੂਰ ਤੁਆਡੇ ਘਰੇ ਆਵਾਂਗੇ ਜੀ।
ਅੱਛਾ ਅਆ ਹਾਂ ਹੁਣ ਤਾਂ ਅੱਜ-ਕੱਲ ਤਾਂ ਕੁੱਲੂ ਮਨਾਲੀ ਬੌ ਜਾਂਦੇ ਪਏ ਨਾ ਗਰਮੀ ਕਰਕੇ। ਫੈਮੇਲੀ ਸਾਰੇ ਜਾਂਦੀ ਪਈ ਆ ਸਾਡੇ ਵੀ ਕਾਫੀ ਘੁੰਮ ਕੇ ਆਏ ਆਏ ਓਥੋਂ।
ਅੱਛਾ ਜੀ ਤੁਸੀਂ ਗਏ ਸੀ ਤੁਸੀਂ ਗਏ ਓਂ ਕਦੇ? ਅੱਛਾ-ਅੱਛਾ ਜਾਣਾ ਚਾਈਦਾ ਜੀ ਛੁੱ ਟੀਆਂ ਚ ਮਲਵ ਬੱਚੇਆਂ ਨੂੰ ਵੀ ਲੈ ਕੇ ਜਾਣਾ ਚਾਈਦਾ ਦੀਲੀਦਰ ਦਾ ਉਦਰ ਹੋ ਜਾਂਦਾ ਜੀ।
ਹੂੰ। ਫੇਰ ਤੁਸੀਂ ਅੱਜ ਨਾ ਮੇ ਮੇਰੀ ਫਰੈਂਡ ਨਾਲ ਪੁੂਣੇ ਪੁੂਣੇ ਮੇਰੀ ਫਰੈਂਡ ਰੈਂਦੀ ਸੀ ਨਾ ਓ ਕੈਂਦੀ ਸੀ ਕੈਂਦੀ ਤੂੰ ਆਈ ਏਥੇ ਬੌਤ ਵਦੀਆ ਜੋਬ ਮਿਲਦੀ ਆ।
ਹਾਂਜੀ-ਹਾਂਜੀ।
ਹੂੰ ਤੇ ਮੈਂ ਕੇਹਾ ਮੈਂ ਥੋੜਾ ਜੇਆ ਮੈਨੂੰ ਮੁੰਡੇ ਕਰਕੇ ਫ੍ਰਰੀ ਹੋ ਜਾਵਾ ਫੈ ਮੈਂ ਜਰੂਰ ਆਊਂਗੀ ਏਥੇ ਜੌਬ ਕਰੂੰਗੀ ਮੈਂ ਪੰਜਾਬ ਪੰਜਾਬੀ ਕਦੇ-ਕਦੇ ਪੰਜਾਬ ਆਜੇਆ ਕਰੂਗੀ ਕਦੇ-ਕਦੇ ਮਹਾਰਾਸ਼ਟਰ ਸਚਲੇ ਜਾਇਆ ਕਰੋਂਗੀ।
ਤੁਸੀਂ ਮਹਾਰਾਸ਼ਟਰ ਆਏ ਨਾ ਤੇ ਬਸ ਤੁਸੀਂ ਮੇਨੂੰ ਏਕ ਕਾਲ ਕਰਦੇ ਹੋ ਮੈ ਮੈਂ ਧਾਨੂੰ ਆਪਦੇ ਘਰੇ ਲੈ ਆਊ ਜੀ।
ਹਾਂਜੀ-ਹਾਂਜੀ ਠੀਕ ਆ।
ਹਾਂਜੀ ਤੁਸੀਂ ਮੇਰੇ ਘਰੇ ਜ਼ਰੂਰ ਰੈ ਕੇ ਜਾਏਓ ਮੈਂ ਕੇਆ ਜਦੋ ਤੁਹਾਡੇ ਫੋਨ ਤੇ ਗੱਲਾਂ ਕਰਦੀ ਆ ਨਾ ਮੈਨੂੰ ਬੌਤ ਵਦੀਆ ਲੱਗਦੀ ਆ ਤੁਹਾਡੀਆਂ ਗੱਲਾਂ ਸਭ ਕੁਛ
ਹੂੰ ਪਰ ਮੈਂ ਟਮਾਟਰ ਨੀ ਖਾਣੇ ਮੇਰੇ ਤਾਂ ਪੱਥਰੀ ਆ।
ਅੱਛਾ ਜੀ ਟਮਾਟਰ ਨੀ ਖਾਣੇ ਠੀਕ ਆ ਕੋਈ ਨਾ ਅਸੀਂ ਟਮਾਟਰ ਤੋਂ ਬੀਨਾਂ ਬਣਾ ਦੇਆ ਕਰਾਂਗੀ ਜੀ ਏ ਤਾਂ ਕੋਈ ਨੀ ਕੇ ਤੁਸੀਂ ਟਮਾਟਰ ਦੀ ਖਾਉ ਨੀ ਖਾਓਗੇ ਤਾਂ ਅਸੀਂ ਟਮਾਟਰ ਦੀ ਬਣਾ ਕੇ ਦੇਵਾਂਗੇ।
ਹਾਂਜੀ।
ਹਾਂਜੀ ਤੁਸੀਂ ਤੁਆਨੂੰ ਪਤਾ ਈ ਉਰੇ ਕਾਲੀ ਮਿੱਟੀ ਮਿਲਦੀ ਐ ਖਾਾਨ ਨੂੰ
ਬੌਤ ਖਾਂਦੀ ਸੀ ਮੈਂ ਮੇਰੀ ਮੰਮੀ ਬੌਤ ਖਾਂਦੀ ਅਸੀਂ ਆਪਣੀ ਮੰਮੀ ਕੋਲ ਮੰਗਾਦੇ ਹੁੰਦੀ ਸੀ ਮਹਾਰਾਸ਼ਟਰ ਤੋਂ ਅ ਹੁਣ ਤਾਂ ਮੇਰੀ ਮੰਮੀ ਦੀ ਡੈਥ ਹੋ ਗਈ ਸੀ ਨਾ ਤੋਂ ਅਸੀਂ ਹਮੇਸ਼ਾ ਫੋਨ ਕਰਕੇ ਕਾਲੀ ਮਿੱਟੀ ਮੰਗਵਾਉਂਦੇ ਹੁੰਦੇ ਸੀ। ਉਹ ਮਿੱਟੀ ਇੱਥੇ ਮਿਲਦੀ ਨਹੀਂ।
ਹਾਂਜੀ, ਉਹ ਪੰਜਾਬ 'ਚ ਨਹੀ ਮਿਲਦੀ ਉਹ ਉਰੇ ਮਿਲ ਜਾਂਦੀ ਹੈ। ਅਸੀਂ ਵੀ ਬਹੁਤ ਖਾਂਦੇ ਹਾਂ ਉਹ।
ਇੱਥੇ ਤਾਂ ਗਾਜਨੀ ਨੀ, ਗਾਜਨੀ ਸੁਣੀ ਤੁਸੀਂ?
ਹਾਂਜੀ, ਗਾਚੀ ਸੁਣੀਏ, ਗਾਚੀ।
ਹਾਂ ਓਹੀ, ਤੇਰੀ ਮੰਮੀ ਨੂੰ ਤਾਂ ਪਤਾ ਹੋਣਾ।
ਹਾਂਜੀ- ਹਾਂਜੀ, ਗਾਚੀ ਸੁਣੀਓ ਪਤਾ ਪੀਲੀ ਕਲਰ ਦੀ ਹੁੰਦੀ ਹੈ। ਜੀ। ਹਾਂਜੀ, ਮੁਲਤਾਨੀ ਮਿੱਟੀ ਜੀ।
ਉੱਥੇ ਇੱਥੇ ਉਹ ਮਿਲਦੀ ਉਹਨੂੰ ਚੁੱਲੇ ਵਿੱਚ ਭੁੰਨਕੇ ਆ
ਹਾਂਜੀ
ਜਿਵੇਂ ਆਪਾਂ ਚੁੱਲ੍ਹੇ ਤੇ ਰੋਟੀ- ਪਾਣੀ ਬਣਾਉਂਦੇ ਆ ਉਹਦੇ ਵਿੱਚ- ਉਹਦੇ ਵਿੱਚ ਸਿੱਟ ਦਿੰਦੇ। ਫਿਰ ਬਾਦ ਤੇ ਜਦ ਲਾਲ ਪੂਰੀ ਲਾਲ ਹੋ ਜਾਂਦੀ ਸੀ।
ਹਾਂਜੀ, ਉਹ ਭੁੰਨ ਕੇ ਬਹੁਤ ਸਵਾਦ ਲੱਗਦੀ ਹੈ। ਹਨਾ ਜੀ, ਮੈਂ ਸੁਣਿਆ ਹੋਇਆ ਕਿ ਜਦੋਂ ਆਪਾਂ ਮਤਲਬ ਚੁਲੇ ਤੇ ਰੋਟੀ ਵਗੈਰਾ ਬਣਾਈ ਆ ਉਹ ਚ ਸਿੱਟ ਦਿਆਂ ਦੇਣੀ ਆ ਤੇ ਵੈਸ ਵੈਸੇ ਪੋਹ ਖਾਂਦੇ ਤਾਂ ਉਹ ਨਾ ਤਾਲੂ ਜਿਹਨੂੰ ਉੱਪਰ ਚਿਪਕ ਜਾਂਦੀ ਹੈ ਜੀ।
ਹਾਂਜੀ -ਹਾਂ, ਉਹ ਥੋੜ੍ਹੀ ਜਿਹੀ ਦਿੱਕਤ ਆਉਂਦੀ ਸਾਨੂੰ ਔਰ ਇਹ ਕੁਰਕੁਰੀ ਜਿਹੀ ਹੁੰਂਦੀ ਆ, ਕਾਲੀ ਮਿੱਟੀ।
ਅੱਛਾ -ਅੱਛਾ, ਮਤਲਬ ਹਾਂ ਕਾਲੀ ਮਿੱਟੀ ਦਾ ਸਵਾਦ ਵੀ ਕੁਛ ਹੋਰ ਹੁੰਦਾ ਜੀ। ਜਿਵੇਂ ਆਪਾਂ ਮਤਲਬ ਮਿੱ ਟੀ ਤੇ ਪਾਣੀ ਪਾਈਏ ਉਵੇਂ ਮਤਲ ਖੁਸ਼ਬੂ ਆਉਂਦੇ ਉਵੇ ਹੀ ਪੂਰਾ ਟੇਸਟ ਆਉਂਦਾ ਜੀ ਮੂੰਹ ਚ ਵੀ
ਹਾਂਜੀ, ਉਹਦੀ ਮੈਂ ਪੱਥਰੀ -ਪੁੱਥਰੀ ਤੇ ਨੀ ਆਉਂਦੀ।
ਨਹੀਂ -ਨਹੀਂ, ਮਤਲਬ ਮੈਨੂੰ ਪਤਾ ਨੀ ਨਾ ਬਟ ਮੈਂ ਤਾਂ ਸੁਣਿਆ ਨਹੀਂ ਹੁੰਦੀ।
ਅੱਛਾ,
ਹਾਂ
ਹੋਰ
ਕਿ ਬੋਲ ਰਹੇ ਹੋ ਤੁਸੀਂ?
ਹੈਲੋ! ਕਿ ਬੋਲ ਰਹੇ ਹੋ ਤੁਸੀਂ?
ਹੈਲੋ
ਹਾਂਜੀ -ਹਾਂਜੀ
ਕਿ ਹੋ ਗਿਆਏ ਸੀ?
ਅਹ! ਮੈਨੂੰ ਆਵਾਜ਼ ਨਹੀਂ ਆ ਰਹੀ ਸੀ ਜੀ ਤੁਹਾਡੀ।
ਅੱਛਾ! ਉਹ ਮੌਸਮ ਖਰਾਬ ਹੋਣਾ ਨਾ ਤੁਹਾਡੇ
ਹਾਂਜੀ -ਹਾਂਜੀ, ਸਹੀ ਕਿਹਾ ਜੀ।
ਬਾਰਿਸ਼ ਵਗੈਰਾ ਪੈਂਦੀ ਰ ਨਾ, ਕਹ ਸੀ ਮੈਂ ਕਿਸੇ ਨਾਲ ਗੱਲ ਕੀਤੀ ਸੀ, ਕਹਿੰਦੇ ਬਾਰਿਸ਼ ਪੈਂਦੀ ਸੀ। ਹਾਂਜੀ
ਹਾਂਜੀ -ਹਾਂਜੀ, ਮੀਂਹ ਪੈ ਰਿਹਾ ਜੀ ਹੁਣ ਬਾਹਰ, ਹੋਰ ਜੀ ਬਸ ਵਧੀਆ। ਤੁਸੀਂ ਸੁਣਾਓ ਜੀ?
ਮੀਂਹ ਵਿੱਚ ਦਿੱਕਤ ਆ ਜਾਂਦੀ ਹੈ ਨਾ ਟਾਵਰ -ਟੂਵਰ ਦੀ। ਮੈਂ ਕਿਹਾ ਮੀਂਹ
ਹਾਂਜੀ -ਹਾਂਜੀ, ਮੀਹ 'ਚ ਨੈਟਵਰਕ ਵਗੈਰਾ ਸਲੋਅ ਹੋ ਜਾਂਦੇ ਨੇ।
ਹਮਮ ਹੋਰ ਦਸੋ ਕਿ
ਹਾਂਜੀ, ਨੈਟਵਰਕ ਵੀ ਹੌਲੀ -ਹੌਲੀ ਚੱਲਦੇ ਨੇ ਫੇਰ।
ਹਾਂਜੀ
ਮੈਂ ਕੁਛ ਨੀ ਹੁਣੇ ਰੋਟੀ ਬਣਾ ਕੇ ਹਟੀ ਸੀ ਜੀ, ਤੇ ਤੁਹਾਨੂੰ ਕੋਲ ਲਾ ਲਿਆ। ਤੇ ਰੋਟੀ ਚ ਅੱਜ ਮੈਂ ਬਣਾਇਆ। ਆਹੋ ਤੁਹਾਨੂੰ ਪਤਾ ਉੜ ਦਾਲ ਮੋਹ ਮਾਂ ਧੋਤੀ ਦਾਲ
ਓ ਮਤਲਬ ਪੀਲੇ ਰੰਗ ਦੀ ਤੂੰਰ ਦੀ
ਨਈ ਨਈ, ਜੀ ਮਾਂ ਧੋਂਤੀ ਦਾਲ ਹੁੰਦੀ ਆ। ਹਾਂਜੀ ਹਾਂਜੀ। ਹਾਂਜੀ ਹਾਂਜੀ, ਵਾਈਟ ਰੰਗ ਦੀ ਜੀ ਉਹਨੂੰ ਬੁਲਾ ਕੇ ਪੀਲੀ ਜੀ ਬਣ ਜਾਂਦੀ ਆ।
ਹਾਂਜੀ ਹਾਂਜੀ,
ਹਾਂਜੀ, ਤੁਹਾਨੂੰ ਪਤਾ ਐ ਦਾਲ ਬਾਰੇ,
ਨਈ, ਉਹ ਉੱਥੇ ਤਾਂ ਮਹਾਰਾਸ਼ਟਰ ਵਿੱਚ ਤਾਂ ਖਾ ਕੋਈ ਖਾਦਾ
ਅੱਛਾ ਜੀ, ਅੱਜ ਅਸੀਂ ਉਹ ਦਾਲ ਬਣਾਈ ਐ ਜੀ ਮਾਂ ਧੋਤੀ ਕਹਿ ਦਿੰਦੇ ਨੇ ਉਹਨੂੰ ਪੰਜਾਬੀ ਚ। ਤੇ ਅਸੀਂ ਓ ਬਣਾਈਏ ਅੱਜ।
ਅਸੀਂ ਮੈਂ ਪੇਠਾ ਬਣਾਇਆ ਦੁੱਧ ਪਾ ਕੇ।
ਪੇਠਾ ਬਣਾਇਆ ਦੁੱਧ ਪਾ ਕੇ।
ਹਾਂਜੀ,
ਚਲੋ ਵਧੀਆ ਫੇਰ ਤਾਂ ਸਵਾਦ ਬਣ ਜਾਂਦਾ ਦੁੱਧ ਪਾ ਕੇ ਵੈਸੇ।
ਅਹ ਤੋਰੀਆਂ ਹੋ ਗੇ ਪੇਠਾ ਹੋ ਗਿਆ। ਅਸੀਂ ਕੱਦੂ ਹੋ ਗਿਆ ਅਸੀਂ ਉਹਦੇ ਵਿੱਚ ਇੱਕ ਗਲਾਸ ਦੁੱਧ ਦਾ ਪਾ ਲੈਂਦੇ।
ਅੱਛਾ ਜੀ, ਮਤਲਬ ਵਧੀਆ ਬਣ ਜਾਂਦੀ ਟੇਸਟ ਵਗੈਰਾ ਵਧੀਆ ਬਣ ਜਾਂਦਾ।
ਤੁਸੀਂ ਬਣਾ ਕੇ ਤਾਂ ਦੇਖਿਓ।
ਅੱਛਾ, ਠੀਕ ਐ ਮੈਂ ਇੱਕ ਟਾਈਮ ਨਾ ਟਰਾਈ ਕਰੂ ਮੈਂ। ਦੱਸਿਓ ਕਿਵੇਂ ਬਣਾਨੇ ਓ ਮੈਂ ਨਾ ਨੋਟ ਕਰ ਲਾ ਫੇਰ ਮੈਨੂੰ ਕਦੇ ਬਣਾਣੀ ਪਈ ਤਾਂ ਫਿਰ ਕੰਮ ਆਉ ਜੀ।
ਜਿਵੇਂ ਸਬਜ਼ੀ ਬਣਾਂਦੇ ਤੜਕਾ ਲਗਾਂਦੇ ਸਬਜ਼ੀ ਨੂੰ ਉਵੇਂ ਸਬਜ਼ੀ ਬਣਾਲੋ ਸਬਜ਼ੀ।
ਜੀ। ਕੀ ਕਹਿੰਨੇ ਓ।
ਜਿਵੇਂ ਤੜਕਾ ਲਗਾਂਦੇ ਆ ਸਬਜ਼ੀ ਨੂੰ।
ਹਾਂਜੀ ਹਾਂਜੀ।
ਉਵੇਂ ਸਾਰਾ ਤੜਕਾ ਲਗਾ ਕੇ ਇੱਕ ਗਲਾਸ ਦੁੱਧ ਦਾ ਪਾਲੋ।
ਅੱਛਾ ਜੀ।
ਹੂੰ, ਫਿਰ ਉਹਨੂੰ ਅਹ ਰਿਝਾ ਕੇ ਦੁੱਧ ਸੁਕਾ ਦੋ। ਗੈਸ ਤੇ ਰੱਖੇ ਵ ਵਧੀਆ ਉਬਾਲ ਕੇ।
ਹਾਂਜੀ ਹਾਂਜੀ।
ਮੈਂ ਪਾਣੀ ਪੀਂਦੀ ਸੀ ਥੋੜ੍ਹਾ ਜਾ ਪਾਣੀ ਪੀ ਸਕਦੇ ਨਾ ਆਪਾਂ ਗੱਲ ਕਰਨੀ ਆ।
ਹਾਂਜੀ ਹਾਂਜੀ, ਮਿਲੋ ਮਿਲੋ ਜੀ।
ਹਾਂਜੀ, ਮੈਂ ਪਾਣੀ ਪੀਂਦੀ ਸੀ ਨਾ ਔਰ ਤੁਹਾਨੂੰ ਪਤਾ ਗੱਲਾਂ ਕਰਦੇ ਕਰਦੇ ਜਿਵੇਂ ਗਲਾਂ ਸੁੱਕ ਜਾਂਦਾ।
ਹਾਂਜੀ ਹਾਂਜੀ, ਸਹੀ ਕਿਹਾ ਜੀ।
ਹਾਂਜੀ। ਦਿਨ ਵਿੱਚ ਵੈਸੇ ਵੀ ਤੇ ਪੰਜ ਪੰਜ ਲੀਟਰ ਪੀ ਪੀਣਾ ਚਾਹੀਦਾ ਪਾਣੀ ਦਾ।
ਹਾਂਜੀ ਹਾਂਜੀ, ਪਾਣੀ ਤਾਂ ਮੈਂ ਵੀ ਸੁਣਿਆ ਕਿ ਪਾਣੀ ਜਿੰਨਾ ਪੀਓ ਓਨਾ ਘੱਟ ਆ ਜੀ।
ਹੂੰ, ਸਾਡੇ ਨਾ ਪੰਜਾਬ ਵਿੱਚ ਪਾਣੀ ਨੀ ਵਧੀਆ ਹੁੰਦਾ ਚਾਹੇ। ਉਸਦੇ ਕਰਕੇ ਤਾਂ ਬਿਮਾਰੀਆਂ ਕਾਲਾ ਪੀ ਲਿਆ ਤੁਸੀਂ ਸਹ ਬਿਮਾਰੀ ਸੁਣੀ ਹੋਣੀ।
ਹਾਂਜੀ ਹਾਂਜੀ, ਨਾਲੇ ਨਾਲ ਦੇਖੋ ਮੈਂ ਵੀ ਜਦੋਂ ਪੰਜਾਬ ਆਉਣੀ ਆ।
ਹੂੰ,
ਤੇ ਮੈਨੂੰ ਨਾ ਪੰਜਾਬ ਦਾ ਪਾਣੀ ਬੋਰ ਜਿਹਾ ਲੱਗਦਾ ਪਤਾ ਨਹੀਂ ਕਿਉਂ ਮੈਂ ਉੱਥੇ ਐਕਵਾ ਗਾਰਡ ਦਾ ਹੀ ਪਾਣੀ ਪੀਣੀ ਆ।
ਹਾਂਜੀ, ਪਾਣੀ ਦਾ ਸਵਾਦ ਈਏ ਨੀ ਆਂਦਾ ਸਾਨੂੰ ਸਾਡਾ।
ਅੱਛਾ, ਐਕਾਆਗਾਰਡ ਨੀ ਤੁਹਾਡੇ ਘਰੇ ਲੱਗਿਆ ਹੋਇਆ।
ਲਾਣਾ ਸੀ ਮੈਂ ਮੈਂ ਵਧੀਆ ਕੰਪਨੀ ਦਾ ਲਾਣਾ ਏ। ਮੈਂ ਨਾ ਹੁਣ ਥੋੜੇ ਟੈਮ ਤੱਕ ਥੋੜਾ ਟੈਮ ਹੋ ਗਿਆ ਏ ਸੀ ਲਾਇਆ ਸੀ ਮੈਨੇ।
ਅੱਛਾ ਜੀ।
ਐਲਜੀ ਕੰਪਨੀ ਦਾ।
ਹਾਂਜੀ ਹਾਂਜੀ।
ਫੇਰ ਮੈਂਨੇ ਮਸ਼ੀਨ ਫੇਰ ਮੈਂ ਐਲ ਜੀ ਦੀ ਮਸ਼ੀਨ ਵੀ ਲਿੱਤੀ ਸੀ।
ਅੱਛਾ ਜੀ।
ਕੱਪੜੇ ਧੋਣ ਵਾਲੀ ਪੁਰਾਣੀ ਖਰਾਬ ਹੋਗੀ ਸੀ। ਤੇ ਮੈਂ ਨਵੀਂ ਲਿੱਤੀ ਆ ਮੈਂ ਓ ਆਈ ਵੀਹ ਹਜ਼ਾਰ ਦੀ ਓ ਆਈ। ਅਹ ਪੰਜਾਹ ਹਜ਼ਾਰ ਦਾ ਏ ਸੀ ਆਇਆ।
ਅੱਛਾ ਜੀ, ਮਤਲਬ ਬਹੁਤ ਖਰਚਾ ਹੋ ਗਿਆ ਹਨਾ ਸੱਠ ਸੱਤਰ ਹਜ਼ਾਰ ਹੋ ਗਿਆ। ਕੋਈ ਨਾ ਹੌਲੀ ਹੌਲੀ ਹੁਣ ਐਕਵਾਗਾਰੜ ਵੀ ਲਗਾ ਲਿਓ।
ਹਾਂਜੀ, ਓਹੀ ਲੈ ਲਾਣਾ ਹੁਣ ਓਹੀ ਰਹਿ ਗਿਆ।
ਅੱਛਾ ਜੀ, ਬਾਕੀ ਤੁਹਾਡੇ ਘਰੇ ਸਾਰਾ ਕੁਛ ਲੱਗਿਆ ਹੋਇਆ ਜੀ।
ਹਾਂਜੀ, ਕੋਈ ਸੀ ਇਨਵੇਟਰ ਵੀ ਐ ਸਾਰੀ ਮੈਂ ਕੰਮ ਦੀ ਚੀਜ਼ ਲਗਾਈ ਹੋਈ ਐ ਇਨਵੈਟਰ ਵੀ ਫਰਿੱਜ਼ ਵੀ। ਹਾਂ, ਟੀ ਵੀ ਟੀਵੀ ਵੇਚ ਕੇ ਮੈਂ ਐਲਜੀ ਐਲ ਸੀ ਡੀ ਲੈ ਸਕਦੀ। ਪਰ ਮੈਨੂੰ ਐਸੇ ਦੀ ਨੀ ਵਧੀਆ ਲੱਗਦੀ।
ਅੱਛਾ ਜੀ। ਨਈ ਵੈਸੇ ਦੇਖਿਆ ਜਾਵੇ ਤਾਂ ਐਲ ਸੀ ਡੀ ਤੇ ਬਹੁਤ ਕੁਛ ਚਲ ਜਾਂਦਾ ਜੀ ਯੂਟਊਬ ਚਲ ਜਾਂਦਾ ਫੋਨ ਕਨੈਕ ਟ ਕਰਲੋ ਜੀ ਹਾਂਜੀ।
ਓ ਨਾ ਛੇਤੀ ਵੀ ਖ਼ਰਾਬ ਹੋ ਜਾਂਦੀ।
ਹਾਂਜੀ, ਇਹ ਤਾਂ ਐ ਓ ਤਾਂ ਜੇ ਮਤਲਬ ਨਾ ਮੇਰੇ ਸਾਡੇ ਘਰੇ ਵੀ ਸੀਗੀ ਇੱਕ ਐਲ ਈ ਡੀ। ਓ ਤੇ ਨਾ ਅਸੀਂ ਗਿੱਲਾ ਕੱਪੜਾ ਮਾਰਤਾ ਤੇ ਓਦਾਂ ਡਿਸਪਲੇ ਈ ਚਲਾ ਗਿਆ ਜੀ।
ਹਾਂਜੀ।
ਹਾਂਜੀ।